ਸਸ ਸ਼੍ਰੀ, ਹੋਰ ਕਿੱਦਾ, ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਠੀਕ ਓ।
ਬੱਸ ਜੀ ਵਧੀਆ ਹੋਰ ਕੀ ਕਰਦੇ ਸੀ
ਕੁਛ ਨੀ ੲੈ ਵੇਖੋ ਬੱਚੇ ਆ ਬੱਚੇ ਮੰਗਦੇ ਕੈੰਦੇ ਸੀ ਅੱਜ ਸ਼ੂ ਅੋਫ ੲੈ। ਤੇ ਅਸੀਂ ਕੁਛ ਬਾਰੋ ਔਡਰ ਕੱਰ ਲੈਣੇ ਆ ਫਾਸਟ
ਅੱਛਾ।
ਫਾਸਟ ਫੂਡ, ਤੇ ਮੈਂ ਓਣਾ ਨੂੰ ਸਮਝਾਦੀ ਸੀ ਮੈਂ ਕੈ ਰੋ ਰੋਜ਼ ਦਾ ਤੁਸੀ ਵੈਸੇ ਈ ਬਾਰ ਰੈੰਦੇ ਓ ਬਾਰੋ ਕੁਛ ਨਾ ਕੁਛ ਖਾ ਕੇ ਆਂਦੇ ਅੋ ਤੇ ਤੁਸੀ ੲੈ ਫਾਸਟ ਫੂਡ ਖਾਣਾ ਬੰਦ ਕੱਰ ਦੋ। ਹਾਂਜੀ, ਤੇ ਮੈਂ ਓਨਾਂ ਨੂੰ ਓਹੀ ਕੈੰਦੀ ਸੀ ਮੈਂ ਕੇਆ ਓਹੀ ਚ ਓਹੀ ਤੇਲ ਵਾਰ-ਵਾਰ ਯੂਸ ਕਰਦੇ ਨੇ
ਓ ਸਾਫ਼-ਸਫ਼ਾਈ ਦਾ ਨੀ ਬਣਦਾ ਤੇ ਤੁਸੀ ਓਈ ਖਾਣਾ
ਓਈ ਗੱਲ ਐ ਨਾ ਓ ਤੇਲ ਬੜਾ ਓ ਯੂਸ ਕਰਦੇ ਨੇ, ਇੱਕ ਤੇਲ ਨੂੰ ਖੋਰੇ ਕਿੰਨੀ ਵਾਰੀ ਯੂਸ ਕਰਨਗੇ
ਹਾਂਜੀ ਤੇ ਨਾਲ ਨਾ ਸਾਫ਼-ਸਫ਼ਾਈ ਨਾਲ ਬਣਾਦੇ ਨਾ ਕੁਛ ਅਸੀਂ ਵੇਖੇਆ ਨਈ, ਵੇਖੇਆ।
ਹੂੰ।
ਤਾਂ ਕਰਕੇ ਅਸੀਂ ਘੱਰ ਚ ਮੈ ਕੇਆ ਕੁਛ ਬਣਾ ਲੈਂਣੇ ਆਂ। ਨਾ ਬੱਚੇ, ਬੱਚੇ ਕੈੰਦੇ ਘੱਰ ਚ ਓ ਸਵਾਦ ਨੀ, ਅਸੀਂ ਸਾਨੂੰ ਬਾਰੋ ਈ ਮੰਗਾ ਕੇ ਦੋ।
ਓਈ ਏ ਨਾ ਏਨਾਂ ਦੇ ਨਖਰੇ ਈ ਬੜੇ ਨੇ ਬੱਚੇਆਂ ਦੇ
ਹਾਂਜੀ।
ਪਰ ਵੈਸੇ ਤੇ ਘੱਰ ਦਾ ਈ ਬਣਾ ਕੇ ਖਵਾਓ ਨਾ ਬੱਚੇਆਂ ਨੂੰ ਤਾਂ ਓਈ ਸਈ ਰੈੰਦੈ।
ਹਾਂਜੀ-ਹਾਂਜੀ, ਲੇਕਿਨ ਓ ਹਟਦੇ ਨੀ, ਓ ਕੈੰਦੇ ਮੰਮੀ ਮੰਮੀ, ਘੱਰ ਦਾ ਖਾ ਲਿਏ ਭਾਵੇਂ ਜਿੰਨਾ ਵੀ ਜਿੰਨਾ ਵੀ ਬਾਰ ਦਾ ਖਾਾਂਦੇ ਨੀ ਨਾ, ਉਦੋਂ ਤੱਕ ਓ ਨੀ ਆਦਾ, ਦੱਸੋ
ਹਾਂ, ਓਈ ਗੱਲ ੲੈ ਨਾ ਬੱਚੇਆਂ ਦੇ ਬਾਰ ਦਾ ਮੂੰ ਲੱਗ ਗੇਆ ਹੋਆ ਨਾ, ਬੱਚੇਆਂ ਦੇ, ਔਰ ਬਾਰ ਦਾ ਨੁਕਸਾਨ ਏੰਨਾ ਦਿੰਦੈ, ਹੱਦ ਤੋਂ ਜਾਦਾ।
ਹਾਂਜੀ ਏਨਾਂ ਨੂੰ ਦੱਸੇ ਐ ਸਮਝਾੲੈ ਕਿ ਵੇਖੋ ੳਸ ਦਿਨ ਪਿੱਛੇ ਜੇ ਸੀਂ ਅ ਵੇਖੇਆ ਸੀ ਗੀ ਕਿ ਓਥੇ ਕੀ ਨਾਮ ੲੈ ਦਾ ਓਹੀ ਵਾਲਾ ਤੇਲ ਯੂਸ ਕੱਰ ਰੇ ਨੇ ਪਾਣੀ ਦੇ ਵਿੱਚ ਏੰਨੀ ਕਾਈ ਜੰਮੀ ਹੋਈ ਸੀ, ਜਿੱਥੇ ਪਾਣੀ ਭੱਰ ਕੇ ਰੱਖੇਆ ਸੀ, ਜੇੜੇ ਡਰਾਮ ਓਥੇ ਐੰਨੀ ਕਾਈ ਜਮੀ ਦੀ ਹੋਈ ਸੀ।
ਆਂ ਓਈ ਤੇ ਗਦਾ ਐ, ਬੱਚੇ ਮੋਮੋਸ, ਓਮੋਸ ਖਾਂਦੇ ਨੇ ਖੋਰੇ ਕਿੰਨੇ ਦਿਨਾਂ ਦੇ ਫਰੋਜ਼ਨ ਰੱਖਦੇ ਨੇ
ਉਹੀ ਤੇ ਉਹੀ ਤੇ ਉਹ ਰੈਡੀਮੈਂਡ ਬਣੇ ਹੋਏ ਆਉਂਦੇ ਨੇ ਪਿੱਛੋਂ ਕਿੱਦਾਂ ਦੇ ਬਣ ਕੇ ਆਉਂਦੇ ਨੇ ਜਿਹੜੇ ਅ ਭਾਈ ਵੇਚਦੇ ਨੇ ਉਹ ਤੇ ਫੇਰ ਆਪਣੇ ਵੱਲੋਂ ਤੇ ਸਹੀ ਵੇਖਦੇ, ਪਰ ਪਤਾ ਨੀ ਨਾ ਪਿੱਛੋਂ ਕਿੱਦਾਂ ਦੇ ਆ ਰਹੇ ਨੇ ਕਿੱਦਾਂ ਦੇ ਨਹੀਂ
ਓਹੋ ਕਿੱਦਾਂ ਦੇ ਆ ਰਹੇ ਨੇ ਸਹੀ ਗੱਲ ਏ ਪਰ ਇਹੀ ਗੱਲ ਬੱਚੇ ਨਹੀਂ ਸਮਝਦੇ ਮੈਂ ਤੇ ਘਰ ਬੱਚਿਆਂ ਨੂੰ ਮੇਰਾ ਬੱਚਾ ਜ਼ਿਆਦਾਤਰ ਬਾਹਰ ਦਾ ਖਾ ਕੇ ਖੁਸ਼ ਏ, ਫਿਰ ਮੈਂ ਉਹਨੂੰ ਕਿਹਾ ਮੈਂ ਕਿ ਤੂੰ ਬਾਹਰ ਦਾ ਬਿਲਕੁਲ ਬੰਦ ਕਰ ਦੇ। ਕਹਿੰਦੇ ਫਿਰ ਮੈਂ ਮੇਰੇ ਕੋ ਘਰ ਪੇ ਰੋਜ਼ ਕੁਛ ਨਾ ਕੁਛ ਬਣਾ ਕੇ ਦਿਆ ਕਰੋ, ਮੈਂ ਬੰਦ ਕਰ ਦੂੰਗਾ। ਮੈਂ ਕਿਹਾ ਅੱਛਾ ਜੀ। ਫਿਰ ਮੈਂ ਟਰਾਈ ਕੀਤਾ ਇੱਕ, ਦੋ ਵਾਰੀ ਮਤਲਬ ਉਹਨੂੰ ਚੋਪਸਟਿਕ ਵਗੈਰਾ ਫਰਾਈਡ ਰਾਈਸ ਹੋ ਗਏ ਜਿਵੇਂ ਹੈ ਨਾ ਤੇ ਘਰ ਕਿੰਨਾ ਕੁਝ ਬਣਾ ਕੇ ਦਿੱਤਾ ਜਿਵੇਂ ਮਨਚੂਰੀਅਨ ਹੋ ਗਈ
ਹਾਂਜੀ।
ਤਰਫੋਂ ਕੋਸ਼ਿਸ਼ ਕਰਨੀ ਕਿ ਵਧੀਆ ਜਾਂ ਵਧੀਆ ਬਣੇ, ਤੁਸੀਂ ਕੀ ਖਵਾਉਣਦੇ ਹੋ ਬੱਚਿਆਂ ਨੂੰ?
ਬੱਚਿਆਂ ਨੂੰ ਮੈਂ ਉਹਨਾਂ ਨੂੰ ਆਖਿਆ ਮੈਂ ਕ ਇੰਝ ਕਦੇ ਹਾਂ ਅਸੀਂ ਲ ਹੋਇ ਉਹਦੇ ਪੀਾ ਅਸੀ ਗ ਬ੍ਰ ਵ ਬਣਾ ਲੈਂਨੇ ਹਾਂ ਤੇ ਬੱਜੇ ਬੱਚੇ ਬੱਚੇ ਕਹਿੰਦੇ ਅਸੀਂ ਬਾਹਰ ਜਾ ਹੀ ਰਹੇ ਹਾਂ ਤੇ ਅਸੀਂ ਉੱਥੇ ਖਾਵਾਂਗੇ ਕੀ ਘਰ 'ਚ ਖੇਚਵਾਂ ਕਿਹਾ ਇਹ ਕੀ ਗੱਲ ਹੋਈ ਬਾਹਰ ਦਾ ਖਾਣ 'ਚ ਵ ਘਰ ਦੇ ਵਿੱਚ ਘਰ ਦਾ ਤੇ ਖਾ ਕੇ ਵੇਖੋ ਹਾਂਜੀ-ਹਾਂਜੀ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਟੋਸਟਰ ਬਣਾ ਦਿੰਦੀ ਹ ਨਹੀਂ ਤੇ
ਹਮ
ਬਰੈਡਰੋਲ ਬਣਾ ਲੈਨੇ ਆਂ ਆਫ ਹੁੰਦਾ ਤੇ ਉਹਨਾ ਨੂੰ ਬਣਾ ਦਿੰਦੇ ਆ ਪਰ ਬਣਾ ਕੇ ਫਿਰ ਉਹ ਸ਼ਾਮੀ ਫੇਰ ਜਾਂਦੇ ਨੇ ਕਿੱਤੇ ਬਾਹਰ ਤੋਂ ਫੇਰ ਉਹੀ ਹਾਲ ਜਾਂ ਮੋਮੋਸ ਚੁੱਕ ਲਿਆਣਗੇ ਜਾਂ ਫਿਰ ਸਪਰਿੰਗ ਰੋਲ ਚੁੱਕ ਲਿਆਣਗੇ ਜਾਂ ਫ' ਫਰੈਂਚ ਫਰਾਈਜ਼ ਚੁੱਕ ਲਿਆਣਗੇ
ਹਾਂ
ਬਿਲਕੁਲ-ਬਿਲਕੁਲ ਉਹੀ ਗੱਲ ਹੁਣ ਇਹਨਾਂ ਨੂੰ ਬੱਚਿਆਂ ਨੂੰ ਨਾ ਲੈ ਕੇ ਜਾ ਕੇ ਵਿਖਾਉਣਾ ਪਏਗਾ ਐਵੇਂ ਨੀ ਹੈ ਸਮਝਣਗੇ, ਕਿ ਇਹ ਵੇਖੋ ਕਿਵੇਂ ਕਿਸ ਤਰੀਕੇ ਨਾਲ ਬਣਾ ਰਹੇ ਨੇ ਇਹ ਵੇਖੋ ਇੱਥੇ ਕਿੰਨੀ ਗੰਦਗੀ ਏ ਐ ਵ' ਕੋਈ ਕਿੱਥੇ ਕੀ ਕਰ ਰਹੇ ਨੇ ਕੋ ਕਿਸ ਤਰੀਕੇ ਨਾਲ ਲੱਗੇ ਇਹ ਵੇਖਣਗੇ ਨਾ ਇਹਨਾਂ ਦਾ ਮਨ ਤਾਂ ਟੁੱਟੂਗਾ
ਤਾਂ ਟੁੱਟੇਗਾ ਉਹਦੇ ਤੋਂ ਹਾਂਜੀ-ਹਾਂਜੀ ਪਰ
ਅੱਸੀ ਚਲੋ ਠੀਕ ਆ ਇੱਕ ਮਹੀਨੇ 'ਚ ਬੰਦਾ ਇੱਕ ਅੱਧੀ ਵਾਰ ਖਾ ਲਵੇ ਉਹ ਠੀਕ ਆ
ਹਾਂਜੀ-ਹਾਂਜੀ ਪਰ ਅਗਰ ਤੁਸੀਂ ਕਹੋ ਡੇਲੀ ਅਸੀਂ ਇਹੀਓ ਹੀ ਗਾਂਧੀ ਖਾਣਾ ਤਾਂ ਫਿਰ ਉਹਦਾ ਕੀ ਫਾਇਦਾ ਫਿਰ ਸਾਡਾ ਬਣਾਉਣ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ
ਜੀ ਉਹੀ ਤਾਂ ਇਹ ਗੱਲ ਹੁਣ ਬੱਚਿਆਂ ਨੂੰ ਸਮਝ ਨਹੀਂ ਆਦੀ ਸਮਝਦੇ ਹੀ ਨਹੀਂ ਬੇ ਫਿਰ ਛੋਟੇ-ਛੋਟੇ ਬੱਚਿਆਂ ਨੂੰ ਫਿਰ ਉਹੀ ਕੈਲੇਸਟਰ੍ਰੋਲ ਦੀ ਦਿੱਕਤ ਅਸਥਮਾ ਦੇ ਕਦੀ ਫਿਰ ਜੇ ਤੇ ਆਇਲ ਇਦਾਂ ਦਾ ਯੂਜ ਕਰਦੇ ਨੇ ਤਾਂ ਉਹਦੇ ਨਾਲ ਅਸਥਮਾ ਦੀ ਦਿੱਕਤ ਕੈਲੇਸਟ੍ਰੋਲ ਦੀ ਦਿੱਕਤ ਬੀ ਪੀ ਹਾਏ ਹੋਇਆਦਾਾ ਅਰੇ ਛੋਟੇ-ਛੋਟੇ ਬੱਚਿਆਂ ਨੂੰ ਵੇਖੋ ਉਸ ਦਿਨ ਇੱਕ ਛੋਟਾ ਜਿਹੇ ਬੱਚੇ ਨੂੰ ਅਸਥਮਾ ਦੀ ਦਿੱਕਤ ਸੀ। ਅਤੇ ਇੱਕ ਹੋਰ ਬੱਚਾ ਕੈਲਸਟਰ੍ਰੋਲ ਦੇ ਪ੍ਰੋਬਲਮ ਤਾਂ ਹੀ ਹੁੰਦੀ ਐ ਜੋ ਬਾਹਰ ਦਾ ਤਲਿਆ ਭੁੰਨਿਆ ਖਾਣਾ ਫਿਰ ਉੱਤੋਂ ਝੱਟ ਪਾਨੀ ਪੀ ਲੈਂਦੇ ਨੇ ਤਲੀਆ ਖਾ ਕੇ।
ਹਾਂ ਉਹ ਨੁਕਸਾਨ ਦਿੰਦਾ।
ਔ ਨੁਕਸਾਨ ਕਰਦਾ।
ਬੈ ਜਾਂਦਾ ਨਾ ਛਾਤੀ ਤੇ ਬੈ ਜਾਂਦਾ ਬੱਚਿਆਂ ਦੀ ਔਰ ਉੱਤੋਂ ਮੈਦਾ ਤੇ ਵੈਸੇ ਹੀ ਬੜਾ ਨੁਕਸਾਨ ਦਿੰਦੈ।
ਅਰੇ ਰੋਜ਼-ਰੋਜ਼ ਵੀ ਮੇਦਾ ਕਿੱਥੇ ਕਦੇ ਕਹਿਣਗੇ ਸਮੋਸੇ ਖਾ ਲੈਨੇ ਆ। ਕਦੀ ਕਹਿਣਗੇ ਹਾਂ ਵੀ ਆਲੂ ਪੂੜੀ ਬਣਾ ਲੈਨੇ ਆ। ਮੈਦੇ ਦੀ ਉਹ ਵੀ ਕਦੀ ਕਹਿਣਗੇ ਹਾਂ ਛੋਲੇ ਭ ਠੂਰੇ ਖਾ ਲੈਨੇ ਆ ਠੀਕ ਐ ਪਰ ਮੈਂ ਤਾਂ ਤੇ ਹੁਣ ਇਨਵੋਲਵ ਹੋ ਹੀ ਰਿਆ ਨਾ ਹਰ
ਬਿਲਕੁਲ ਮੇਦਾ ਤਾਂ ਪਚਨ ਲੱਗਿਆ ਵੀ ਤਿੰਨ-ਚਾਰ ਘੰਟੇ ਲੈਦਾ।
ਫੇਰ ਮੈਦਾ ਤਾਂ ਹਰ ਚੀਜ਼ ਚ ਹੋ ਹੀ ਰਿਹਾ ਤੇ ਉਹ ਫੇਰ ਬੱਚੇ ਹਟਦੇ ਈ ਨੀ ਕੀ ਕਰੀਏ।
ਉਈ ਤੇ ਕਹਿ ਰਹੀ ਮੈਂਦਾਂ ਤੇ ਪਚਣ ਲੱਗਿਆ ਵੀ
ਹੁਣ ਬੱਚਿਆਂ ਨੂੰ ਬੱਚਿਆਂ ਨੂੰ ਏ ਇਹ ਐ ਕਿ ਵਿਖਾਣਾ ਪਿਆ ਕਰੇਗਾ।
ਬਿਲਕੁਲ-ਬਿਲਕੁਲ ਬੱਚੇ ਸਮਝਣ ਤਾਂ ਈ ਏ ਨਾ। ਬੱਚਿਆਂ ਦੀ ਔਈ ਤੇ ਕੇ ਰੀ ਆ ਕਾਰ ਕਿੰਨਾ ਮਰਜ਼ੀ ਬਣਾ ਲੋ, ਹੂੰ-ਹੂੰ।
ਗੰਦਾ ਬਣਿਆ ਹੁੰਦਾ ਤੇ ਹਰ ਰੈਸਟੋਰੈਂਟ ਚ ਸਾਫ ਸੁਥਰਾ ਹੁੰਦਾ। ਰੈਸਟੋਰੈਂਟ ਚ ਵੀ ਕਈ ਵਾਰੀ ਇੱਦਾਂ ਹੁੰਦਾ ਕਿ ਬਾਹਰ-ਬਾਹਰ ਤੋਂ ਨਾ ਸਾਫ਼ ਸਫ਼ਾਈ ਰੱਖਦੇ ਨੇ ਤੇ ਅੰਦਰ ਜਿੱਥੇ ਕਿਚਨ ਹੁੰਦੀ ਏ ਨਾ ਉੱਥੇ ਗੰਦਗੀ ਹੁੰਦੀ ਉਥੇ ਚੁਏ, ਕਾਕਰੋਚ ਕਦੇ ਕੁਛ, ਕਦੇ ਕੁਛ ਐ ਤੇ ਇੱਕ ਵਾਰੀ ਹੋਈ ਤੇ ਨਾ ਸੀ ਉਹ ਵੇਖਿਆ ਬੇਕਰੀ ਤੋਂ ਕੇਕ ਆਯਾ ਸੀ ਤੇ ਇੱਕ ਬੱਚੇ ਨੇ ਖਾਧਾ ਸੀ ਬੋਲਸ ਪਿੰਨ ਵਗੈਰਾ ਹੈਗੀ ਸੀ ਉਦੇ ਚ। ਤੇ ਏਸ ਲਈ ਨਾ ਸਿੰਪਲ ਚੀਜ਼ ਲੋ ਤਾਂ ਕਿ ਨਾ ਸਈ ਰਹਿੰਦਾ ਹੁੰ ਜਿਵੇਂ ਅਸੀਂ ਡੈਕੋਰੇਟ ਲੈਨੇ ਆ ਬੱਚੇ ਥੋੜ੍ਹਾ ਜਾ ਹਾਂ ਵੀ ਐ ਬੱਚੇ ਏਦਾਂ-ਏਂਦਾ ਬੱਚੇ ਏਦੇ ਨਾਲ ਖੁਸ਼ ਹੋ ਜਾਣਗੇ। ਉਹ ਬੱਚੇ ਨੇ ਉਹ ਬੋਲਸ ਖਾ ਲੀ ਸੀ ਤੇ ਉਹ ਬੋਲਸ ਚ ਪਿੰਨ ਸੀਗੀਆਂ। ਤੇ ਬਾਦ ਚ ਦਿੱਕਤ ਕੀਤਾ ਨਾ ਬੱਚੇ ਦਾ ਤੇ ਓ ਬਾਦ ਚ ਬੈਕਰੀ ਵਾਲਾ ਸੋਰੀ ਮੰਗ ਵੈਸੇ ਹੁਣ ਸੋਰੀ ਨੂੰ ਉਹਨੂੰ ਕੀ ਕਰਨਾ ਬੱਚੇ ਦਾ
ਬਾਰ ਦਾ ਨਾ ਬਾਰ ਦਾ ਬਿਲਕੁਲ ਅਵੋਇਡ ਕਰੋ ਇੱਕ ਮੌਸਮ ਵੀ ਇੱਦਾਂ ਦਾ ਕੱਚਾ ਪੱਕਾ ਮੌਸਮ ਐ ਕਦੇ ਬਾਰਿਸ਼ ਕਦੇ ਗਰਮੀ ਕਦੇ ਠੰਡ ਕਦੇ ਕੁਛ ਹਨਾ ਤੇ ਉਸ ਸਾਬ ਨਾਲ ਸਾਨੂੰ ਕਰ ਦਾ ਹੀ ਖਾਣਾ ਚਾਈਦਾ ਕਰ ਜੋ ਮਰਜ਼ੀ ਬਣਵਾ ਕੇ ਖਾ ਲੋ। ਕਿਉਂਕਿ ਸਾਨੂੰ ਪਤਾ ਅਸੀਂ ਕੀ ਮਟੀਰੀਅਲ ਪਾ ਰੇ ਆ ਤੇਲ ਸਾਫ਼ ਸੁਥਰਾ ਪਾ ਰੇ ਆ ਮਸ ਸਾਲੇ ਪਾ ਰੇ ਆ ਅਛੇ ਸਾਨੂੰ ਪਤਾ ਕੀ-ਕੀ ਪਾਣਾ ਹੁਣ ਉਹ ਬਾਰ ਕੀ-ਕੀ ਪਾਂਦੇ ਨੇ।
ਹੂੰ-ਹੂੰ, ਹੂੰ। ਬਿਲਕੁਲ-ਬਿਲਕੁਲ ਸਾਡੇ ਸਾਮਣੇ ਕੋਈ ਸਮਾਨ ਅਗਰ ਜਿਵੇਂ ਇਸਵੇਂ ਕੋਈ ਡਿੱਗ ਜਾਂਦਾ ਕੁਛ ਜੇ ਕੁਛ ਕੱਟਦੇ ਹੋਏ ਕੁਛ ਵੀ ਤੇ ਅਸੀਂ ਉਹਨੂੰ ਸਾਈਡ ਕਰ ਦਿੰਦੇ ਹਾਂ ਵੀ ਚਲੋ ਡਿੱਗਿਆ ਪਰ ਅਗਲੇ ਬਾਰ ਦੇ
ਹਾਂ ਉਹ ਤੇ ਬਈਆ ਉਹੀ ਮਿਕਸ ਕਰ ਦਿੰਦੇ ਨੇ।
ਫੇਰ ਔਹੀ ਤੇ।
ਕਿਉਂਕਿ ਉਹ ਤੇ ਐਈ ਸੋਚਦੇ ਸਾਡਾ ਨੁਕਸਾਨ ਨਾ ਹੋਵੇ।
ਹਾਂਜੀ ਉਈ ਤੇ ਉਹ ਹੁਨ ਉਈ ਵਾਲਾ ਗੰਦਾ ਮੰਦਾ ਜੋ ਵੀ ਏ ਉਹਨਾਂ ਨੂੰ ਆਪ ਤਾਂ ਉਹਨਾਂ ਨੂੰ ਪਤਾ ਆਪ ਤੇ ਖਾਣਾ ਨੀ ਅਸੀਂ।
ਚਾਈਦਾ ਭਈਆ ਹੁਨ ਬੱਚਿਆਂ ਨੂੰ ਸਮਝ ਹੋਣੀ ਚਾਈਦੀ ਏ ਕਿ ਅਸ ਸੀਂ ਨਾ ਖਾਈਏ ਬਾਰ ਦਾ ਜੋ ਕਹਿ ਮੰਮੀ ਨੂੰ ਕੋ ਬਨਾ ਦੇਗੀ। ਨਾ ਬਨਾਏ ਤਾਂ ਤੇ ਸਾਡੀ ਗਲਤੀ ਕਿ ਅਸੀਂ ਨੀ ਬਨਾ ਕੇ ਦਿੰਦੇ।
ਬਿਲਕੁਲ-ਬਿਲਕੁਲ ਕਰ ਦੇ ਬਣੇ ਐ ਤੇ ਚੰਗੀ ਬਿਲਕੁਲ-ਬਿਲਕੁਲ। ਯੂਟੂਬ 'ਚ ਜਾਓ ਹਰਜ
ਹਾਂ ਓਈ ਤੇ ਕੈ ਰਈ ਆਂ ਹਰ ਚੀਜ਼ ਦੀ ਰੈਸਪੀ ਅਵੇਲੇਬਲ ਏ। ਤੇ ਕੁਛ ਵੀ ਅਸੀਂ ਬਨਾ ਸਗਨੇ ਆਂ ਹੁਨੇ ਨਾਲ ਚੌਪਸਟਿਕ ਬਣਾਨੀ ਆਂ, ਬੋਤ ਵਦੀਆ ਬਨਾ ਲੈਨੇ ਆਂ। ਓਹ ਮੇਰੇ ਬੇਟੇ ਨੂੰ ਬੋਤ ਸਵਾਦ ਲੱਗਦੇ ਨੇ, ਫਿਰ ਫਰਾਈਡ ਰਾਈਸ ਹੁੰਦੇ ਨੇ, ਓਹ ਬੜੇ ਅੱਛੇ ਲੱਗਦੇ ਨੇ। ਓਨੂੰ ਤੇ ਐਹ ਬੱਚੇ ਬੱਚੇ ਖਾ ਕੇ ਖੁਸ਼ ਹੋ ਜਾਂਦੇ ਨੇ ਤੇ ਕਈ ਵਾਰੀ ਹੁੰਦਾ ਐ ਕਿ ਹਾਂ ਨਈ ਫਿਰ ਵੀ ਕੈਣਗੇ ਬਾਰ ਦਾ। ਖਾਨਾ, ਮੈਂ ਫਿਰ ਡਾਂਟਨੀ ਆਂ, ਮੈ ਕਿਉਂ ਬਾਹਰ ਦਾ ਖਾਨਾ ਹੁਨ ਤਾਂ ਮੈਂ ਬਨਾਕੇ
ਜਦੋਂ ਘਰ ਚ ਸਭ ਕੁਝ ਬਣਿਆ ਮਿਲ ਰਿਆ ਤਾਂ ਉਹ ਵੀ ਇਹਨਾਂ ਨੂੰ ਬਾਹਰ ਹੀ ਖਾਣਾ ਹੈ। ਓਈ ਤੇ ਪੂਰਾ ਹੁਨ ਰੋਜ ਆਫਿਸ ਵਗੈਰਾ ਜਾਂਦੇ ਨੇ, ਬੱਚੇ ਤੇ ਬੱਚੇ ਬਾਰੋਂ ਖਾ ਪੀ ਕੇ ਹੀ ਆਂਦੇ ਨੇ ਬਾਰੋਂ ਕੁਛ ਨਾ ਕੁਛ ਓਹ ਰੋ ਰੋਜ਼ ਦਾ ਹੋ ਰੇਹਾ ਓਹਨਾਂ ਦਾ ਡੇਲੀ।
ਓਹੀ ਗੱਲ ਐ ਨਾ ਹੁੰ ਮਨਾ ਕਰੋ ਤੇ ਐਨਾ ਦੇ ਮੂੰਹ ਬਨ ਜਾਂਦੇ ਨੇ, ਹਮ ਖਾਨਾ ਨੀ ਖਾਏਂਗੇ ਤੋ ਹਮ ਯੇ ਨੀ ਖਾਏਂਗੇ। ਹਾਂ।
ਐਹਨਾਂ ਦਾ ਖਾਨਾ ਤੁਸੀਂ ਐਹਨਾਂ ਨੂੰ ਦੋ ਦਿਨ ਖਾਨਾ ਖਵਾ ਦੋਗੇ ਨਾ ਘਰ ਦਾ, ਤੀਜੇ ਦਿਨ ਆਪ ਈ ਬਾਰ ਭੱਜਦੇ ਨੇ। ਕੈਂਦੇ ਨਈ ਮੰਮੀ ਮਨ ਜਾ ਅੱਕ ਗਯਾ ਹੁਨ ਬਾਰ ਦਾ ਖਾਨਾ। ਬਾਰ ਦਾ ਈ ਖਾਨਾ ਪਤਾ ਨੀ ਕਿਯੋਂ ਐਹਨਾਂ ਨੂੰ ਚੰਗਾ ਲੱਗਦਾ।
ਓਹ ਬਾਰ ਦੇ ਖਾਨੇ 'ਚ ਕਿੰਨੀ ਤਰ੍ਹਾਂ ਦੇ ਜਮਸ ਕਿੰਨੇ ਤਰ੍ਹਾਂ ਦੇ ਪਤਾ ਨੀ ਹੱਥ ਹੱਥ ਵੀ ਧੋਂਦੇ ਨੇ ਓਹ ਲੋਕ ਨਈ ਤੋਂਦੇ, ਕਿਵੇਂ ਬਣਾਂਦੇ ਨੇ ਕੀ ਕਰਦੇ ਨੇ ਹੂਨੀ ਫਾਇਦੇਮੰਦ ਨਈ ਐ ਸਾਡੇ ਲੋਕਾਂ ਵਾਸਤੇ। ਇੱਕ ਟੇਸਟ-ਟੇਸਟ ਏ ਬਸ ਓਹਦੇ ਵਿੱਚ ਕਿ ਹਾਂਜੀ ਜੀ ਮੇਰਾ ਬੇਟੇ ਨੂੰ ਤੇ ਬੱਸ ਮਤਲਬ ਬਾਰ ਦਾ ਹੀ ਮਤਲਬ ਜਿਆਦਾਤਰ ਫਰਾਈ ਪਸੰਦ ਏ ਘਰ ਦਾ ਹੋਵੇ ਯਾ ਬਾਹਰ ਦਾ ਹੋਵੇ। ਪਰ ਓਨੂੰ ਫਰਾਈ ਪਸੰਦ ਏ। ਫਰਾਈ ਕਰਕੇ ਦੇ ਦੋ ਓਨੂੰ ਕੁਛ ਨਾ ਕੁਛ। ਭਾਵੇਂ ਚੌਪਸਟਿਕ ਬਨਾ ਦੋ ਭਾਵੇਂ ਚਾਂਪ ਫਰਾਈ ਕਰ ਦੋ ਭਾਵੇਂ ਪਨੀਰ ਫਰਾਈ ਕਰ ਦੋ ਆਲੂ ਫਰਾਈ ਕਰ ਦੋ ਮਤਲਬ ਓਨੂੰ ਐ ਤੇ ਚੀਜਾਂ ਬੋਤ ਅੱਛੀਆਂ ਲੱਗਦੀਆਂ ਨੇ ਫਰਾਈ-ਫਰਾਈ। ਹਾਂ, ਮਨਾ ਕਰੀਦੈ ਕਿ ਐਨਾਂ ਫਰਾਈ ਨਾ ਖਾਇਆ ਕਰ ਤੇ ਨਾਲੇ ਨੀਰਾ ਮੈਦਾ ਹੁੰਦੈ ਉਂ ਕੁਛ ਵੀ ਖਾ ਲੋ ਚਾਂਪ ਖਾ ਲੋ ਕੁਛ ਵੀ ਖਾ ਲੋ ਐਹ ਹੈ ਤੇ ਮੈਦੇ ਦੀਆਂ ਈ ਬਨੀਆਂ ਹੋਈਆਂ ਨਾ ਚੀਜਾਂ।
ਹਾਂਜੀ-ਹਾਂਜੀ, ਹੁਨ ਪੈਲੇ ਦੇ ਟਾਈਮ 'ਚ ਪੈਲੇ ਦੇ ਟਾਈਮ 'ਚ ਬਾਹਰ ਦਾ ਕੁਛ ਵੀ ਨੀ ਖਾਂਦੇ ਸੀ ਘਰ ਦਾ ਚੰਗਾ ਖਾਂਦੇ ਸੀ। ਹੈਨਾ ਤੇ ਓਹ ਹੁਨ ਓਹ ਤਾਕਤ ਅਜੇ ਤੱਕ ਹੈਗੀ ਏ ਬ ਉਹਨਾਂ ਚ ਤੇ ਅੱਜ ਕੱਲ ਦੇ ਬੱਚੇ ਨੇ ਜਿਹੜੇ ਐ ਫਾਸਟ ਫੂਡ ਖਾਂਦੇ ਨੇ ਓਹਨਾਂ ਚ ਕੋਈ ਤਾਕਤ ਨਈ ਏ ਕੁਛ ਨਈ ਏ ਦੂਸਰੇ ਤੀਸਰੇ ਦਿਨ ਬੁ ਕਦੇ ਕੁਛ ਕਦੇ ਕੁਛ ਕਦੇ ਕੋਈ ਦਿਕ ਕਤ ਕਦੇ ਕੋਈ ਦਿੱਕਤ ਓਹ ਚੀਜ ਏ। ਪਹਲੇ ਦੀ ਹਵਾ ਸਵੇਰ ਦੀ ਓਹ ਚੀਜ ਹਰ ਚੀਜ ਦੇ ਵਿੱਚ ਅਲੱਗ ਈ ਚੀਜ ਏ। ਦੇਖਨਾ ਅੱਜ ਕੱਲ ਜੋ ਫਾਸਟ ਫੂਡ ਖਾਂਦੇ ਨੇ ਓਹਨਾਂ ਦੀ ਗੱਲ ਈ ਅਲੱਗ ਹੋ ਗਈ ਏ ਹੁਨ।
ਹੂੰ, ਬਿਲਕੁਲ ਜੀ ਬਿਲਕੁਲ, ਪਰ ਓ ਈ ਏ ਨਾ ਬੱਚਿਆਂ ਨੂੰ ਤੇ ਨਾ ਡਾਂਟੀਏ ਤਾਂ ਦਿੱਕਤ ਏ। ਬੱਚੇ ਸਮਝਦੇ ਨੀ ਪਯਾਰ ਨਾਲ ਤੇ ਅੱਜ ਕੱਲ ਬੱਚੇ ਵੈਸੇ ਈ ਨਈ ਸਮਝਦੇ ਮੈਂ ਸਈ ਦੱਸਾਂ ਤੇ ਹਾਂ ਓਹ ਈ ਨਾ, ਇਹਨੂੰ ਪ੍ਰੈਕਟੀ ਐਨਾਂ ਨੂੰ ਲੋਕਾਂ ਨੂੰ ਪ੍ਰੈਕਟੀਕਲੀ ਈ ਦਿਖਾਓ ਕਿ ਹਾਂ ਦੇਖੋ ਐ ਕਿਵੇ ਬਾਨਦੇ ਨੇ ਕਿਵੇ ਕਿੰਨੇ ਦਿਨ ਪੈਲੇ ਬਾਨਦੇ ਨੇ ਮੋਮੋਸ ਤੁਸੀ ਕਿੰਨੇ ਸ਼ੌਕ ਨਾਲ ਖਾਂਦੇ ਓ ਲੋਕੀ ਐਡਵਾਂਸ ਇਚ ਬਨਾ ਕੇ ਰਾੱਕ ਲੈਂਦੇ ਨੇ। ਲੋਕ ਰੋਜ-ਰੋਜ ਕੌਨ ਬਨਾਏਗਾ ਮੋਮੋਜ਼ ਵਰਗੇ ਚੀਜ ਐਨਾ। ਓ ਬਾੱਸ ਰ ਓ ਰੱਖ ਲੈਂਦੇ ਨੇ ਫਰੋਜ਼ ਜਨ ਕਾਰਕੇ ਰੱਖ ਲੈਂਦੇ ਨੇ ਜਦੋ ਕੱਢਨੇ ਓਂਦੇ ਨੇ ਯਾ ਸਟੀਮ ਕਾਰ ਲੇ ਤੇ ਯਾ ਫਰਾਈ ਕਾਰ ਲੇ।
ਉਸ ਦਿਨ ਅਸੀ ਗਏ ਸੀਗੇ ਅ ਮੋਮੋਸ ਖਾਨ ਓਨ ਅਸੀ ਵੇਖਯਾ ਓ ਫਰਿੱਜ ਚੋ ਕੱਢ ਕੇ ਓਚ ਪਾ ਰੇ ਸੀ ਐਦਾ ਮਤਲਬ ਓ ਫਰਿੱਜਰ ਚ ਫਿਜੱਰ ਚ ਰੱਖਦੇ ਨੇ ਨਾ ਓਨੂੰ ਬਨਾ-ਬਨਾ ਕੇ।
ਓਈ ਤੇ ਗਾੱਲ ਏ ਪਤਾ ਨੀ ਕਯੋ ਬੱਚੇ ਤੇ ਇਹ ਨੀ ਸਮਝਦੇ ਨਾ, ਬੱਚੇਆਂ ਨੂੰ ਚਾਈਦਾ ਕਿ ਚਟਪਟਾ ਓਵੇ ਚਲੋ, ਜੀ ਤਯਾਨ ਰੱਖੋ ਬੱਚੇਆਂ ਦਾ। ਹੂੰ ਵਦੀਆ ਲੱਗਾ ਜੀ ਥੈਂਕ ਯੂ ਜੀ ਸਾਸ਼੍ਰੀ ਕਾਲ ਜੀ।